ਸਾਸ ਸ਼੍ਰੀ ਕਾਲ।
ਹੈਲੋ
ਹੈਲੋ ਸਾਸ ਸ੍ਰੀ ਕਾਲ ਜੀ, ਹਾਂਜੀ ਜੀ। ਬਸ ਠੀਕ ਐ ਤੁਸੀਂ ਸੁਣਾਓ ਹੈਲੋ, ਹੈਲੋ ਨਈ ਆਵਾਜ਼ ਨੀ ਆ ਰੀ ਪੈਣ ਜੀ
ਹਾਂਜੀ ਹੋਣ ਆ ਰੇ।
ਨਈ-ਨਈ ਕਲੀਅਰ ਨੀਗ ਆਵਾਜ਼ ਕਟ-ਕਟ ਕੇ ਆਂਦੀ ਪਈ। ਹੈਲੋ ਹਾਂ ਥੋੜਾ-ਥੋੜਾ ਆ ਰਿਹਾ ਕੰਟੀਨਿਊ ਕਰ ਸਕਦੇ ਆ, ਬੋਲ ਸਕਦੇ ਆ ਆਪਾ ਹੈਲੋ
ਦੀਦੀ ਆਵਾਜ਼ ਕੱਟ ਗਿਆ ਪੂਰਾ, ਰੂੰ।
ਆ ਰੀ ਹੋਣ ਆਵਾਜ
ਹਾਂਜੀ ਹਾਂਜੀ ਹੁਨ ਬਿਲਕੁਲ ਕਲੀਅਰ ਏ
ਮੈਂ ਕੈਆ ਬੜਾ ਦਿਨ ਹੋ ਗਏ ਫੋਨ ਨੀ ਕੀਤਾ ਤੁਸੀਂ ਬਾਰ ਗਏ ਹੋਏ ਸੀ ਕਿਧਰ
ਹਾਂਜੀ-ਹਾਂਜੀ, ਹਾਂਜੀ ਬਾਰ ਗਈ ਸੀ।
ਅੱਛਾ ਕਿਧਰ ਗਏ ਸੀ?
ਅਸੀਂ ਨਾਂਦੇੜ ਸਾਇਬ ਗਏ ਹੋਏ ਆਏ ਮੱਥਾ ਟੇਕ ਕੇ
ਸਾਹਿਬ ਗਏ ਸੀਗੇ।
ਹਾਂਜੀ-ਹਾਂਜੀ-ਹਾਂਜੀ।
ਹਾਂ ਮੈਂ ਓਈ ਆਖੀਆ ਕੇ ਮੈਂ ਤੁਆਡਾ ਸਟੇਟਸ ਵਗੈਰਾ ਦੇ ਇਸ ਹਫ਼ਤੇ ਮੈਂ ਕੈਈ ਗਏ ਬਾਰ ਕਿਧਰ ਤਾਂ ਗਏ ਹੋਏ ਨੇ ਹਾਂ ਗੁਰਦੁਆਰਾ ਸੈਬ ਸੀਗਾ ਨਾ, ਓਥੇ ਕੇੜਾ ਗੁਰਦੁਆਰਾ ਸੈਬ ਹੈ ਮੈਂ ਦੇਖਿਆ ਨੀ ਇਤਨੇ ਏਨੇ ਧਿਆਨ ਨਾਲ ਬੱਚਿਆਂ ਨਾਲ ਮੈਂ ਸੀਗੀ ਪਰ ਬਤ ਅੱਛਾ ਅ ਫੇਰ ਲੰਗਰ ਸੈਬ
ਹਾਂਜੀ ਲੰਗਰ ਸੈਬ ਵੀ ਓ ਦੋਆ ਜੇੜਾ ਵੱਡਾ ਗੁਰਦੁਆਰਾ ਐ ਉਹਨਾਂ ਕੋਲ ਉਧਰ-ਉਧਰ ਵੀ ਸਾਰੇ ਗੁਰਦੁਆਰੇ ਮਤਲਬ ਕਵਰ ਕਰਨੇ ਆ
ਫੈਮਿਲੀ ਟ੍ਰਿਪ ਏ ਕੇ ਏਸ ਤਰਾ ਈ ਗਏ।
ਅ ਫ੍ਰੈਂਡਸ ਟ੍ਰਿਪ ਆਈ
ਅਛ, ਮਤਲਬ ਏ ਛੁੱਟੀਆਂ ਐ ਜੇੜੇ ਤਾਂ ਕਰਕੇ ਗਏ ਨੇ
ਹਾਂਜੀ-ਹਾਂਜੀ ਥੋੜਾ ਜਿਹਾ ਇਸ ਤਰ੍ਹਾਂ ਹੀ ਪਲਾਨ ਬਣਦਾ ਪਆ ਬੋਤ ਦਿਨ ਅਸੀਂ ਤਾਂ ਅਸੀਂ ਚਲੇ ਗਏ ਫਿਰਨ ਵਾਸਤੇ ਕਿ ਚਲੋ ਜਾਣਿਆ, ਵੀ-ਪੰਜੀ ਜਣੇ ਆਏਆ ਅਸੀਂ, ਹਾਂ
ਚੇਂਜ ਹੋ ਜਾਂਦਾ ਐ ਰੋਜ਼ ਦੀ ਓਈ ਲਾਈਫ ਓਈ ਰੂਟੀਨ
ਹਾਂਜੀ-ਹਾਂਜੀ-ਹਾਂਜੀ।
ਥੋੜਾ ਰੂਟੀਨ ਚੋਂ ਬੰਦਾ ਚੇਂਜ ਹੋ ਕੇ ਫਰੈਸ਼ ਹੋ ਜਾਂਦਾ ਨੇ।
ਹਾਂਜੀ, ਬੋਤ-ਬੋਤ-ਬੋਤ ਫਰੈਸ਼ ਲੱਗਦਾ ਐ ਬੰਦੇ ਨੂੰ ਥੋੜਾ ਅੱਛਾ ਥੋੜਾ ਠੀਕ ਲੱਗਦਾ ਵੇ।
ਹਾਂ ਗੁਰੂ ਘਰ ਤਾਂ ਉਸਰਾ ਵੀ ਜਾਦਾ ਹੀ ਆਂਦਾ।
ਹਾਂ ਮਨ ਨੂੰ ਸ਼ਾਂਤੀ ਬੋਤ ਬੋਤ ਮਨ ਨੂੰ ਸ਼ਾਂਤੀ ਮਿਲਦੀ ਉੱਧਰ।
ਹਨਾ ਤੇ ਬੰਦੇ ਨਾਲ ਜਾਦਾ ਹੋਵੇ ਜਿਸਰਾ ਜੱਥਾ ਹੋਵੇ ਯਾ ਬੰਦੇ ਜਾਦਾ ਹੋਵਣ ਫੈਮਲੀ ਹੋਰ ਵੀ ਮਜ਼ਾ ਆਂਦਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹਾਂਜੀ ਬਸ।
ਕੇੜੇ ਕੇੜੇ ਗੁਰਦ
ਅ ਮਤਲਬ ਅਸੀ ਨੇ ਸਾਰੇ ਗੁਰਦੁਆਰੇ ਕਵਰ ਕੀਤੇ ਨੇ ਪਰ ਬਿਦਰ ਨੀ ਕੀਤਾ ਖਾਲੀ। ਕਿਉਂਕਿ ਬਿਧਦ ਦਾ ਡਿਸੈਂਬਰ ਦਾ ਪਲਾਨ ਏ ਅਸਾ ਦਾ।
ਹਮ।
ਉੱਧਰ ਥੋੜਾ ਠੰਡ ਜਾਦਾ ਹੋਵੇ ਨਾ ਤਾਹੀ ਕੇੰਦੇ ਨੇ ਅੱਛਾ ਲੱਗਦਾ।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
ਹੈਲੋ ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।